ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ
ਵਧੀਆ ਤੁਸੀਂ ਸੁਣਾਓ
ਬਸ ਵਧੀਆ ਜੀ, ਹੋਰ ਜੀ ਪਰਿਵਾਰ ਸਭ ਠੀਕ ਐ।
ਹਾਂਜੀ- ਹਾਂਜੀ ਸਭ ਵਧੀਆ।
ਠੀਕ ਹੈ ਜੀ ਣਾ ਚਾਹੀਦਾ ਹੂੰ
ਹਾਂਜੀ -ਹਾਂਜੀ, ਸਭ ਠੀਕ ਠਾਕ।
ਹਾਂਜੀ- ਹਾਂਜੀ।
ਹਾਂਜੀ, ਹੋਰ ਕੀ ਕਰਦੇ
ਬਸ ਕੁਛ ਨੀ ਗਰਮੀ ਇੰਨੀ ਜ਼ਿਆਦਾ ਐ, ਰਸੋਈ ਕੰਮ ਵੀ ਕਰਨਾ ਬੜਾ ਮੁਸ਼ਕਿਲ ਹੋਇਆ, ਫਿਰ ਗਰਮੀ ਵਿੱਚ ਨਾ।
ਗਰਮੀ ਤਾਂ ਬਹੁਤ ਜ਼ਿਆਦਾ ਐ।
ਬਰਸਾਤ ਆਂਦੀ ਐ, ਔਰ ਉਲਟਾ ਜ਼ਿਆਦਾ ਗਰਮੀਂ ਕਰ ਜਾਂਦੀ ਐ, ਆ ਕੇ ਨਾ।
ਹਾਂ ਇਹ ਤਾਂ ਹੈ, ਬਹੁਤ ਜ਼ਿਆਦਾ ਗਰਮੀਂ ਹੋ ਜਾਂਦੀ ਏ। ਬਹੁਤ ਜ਼ਿਆਦਾ ਗਰਮੀ ਪੈਂਦੀ ਪਈ, ਰਾਤੀ ਵੀ ਹਾਂਜੀ, ਰਾਤੀ ਵੀ ਬਾਰਿਸ਼ ਕਿੰਨੀ ਹੋਈ। ਤੇ ਸਵੇਰੇ ਫਿਰ ਧੁੱਪ ਤੇ ਬਹੁਤ ਜ਼ਿਆਦਾ ਗਰਮੀ ਹੁੰਦੀ।
ਹਾਂ, ਸਾਡੇ ਸਵੇਰੇ ਬਾਰਿਸ਼ ਹੋਈ ਇੱਥੇ। ਹੋਰ ਬਾਰਿਸ਼ ਘੰਟਾ ਜਿਹੜੀ ਬਾਰਿਸ਼ ਹੋਈ, ਉਹਦੇ ਵਿੱਚ ਇੰਨਾ ਠੰਡਾ ਮੌਸਮ ਰਿਹਾ, ਮੱਤਲਬ ਅੱਛਾ ਲੱਗਦਾ ਫੇਰ ਮਤਲਬ ਬੰਦ ਹੋ ਗਈ, ਉਸ ਤੋਂ ਬਾਅਦ ਮੈਂ ਕਿਹਾ ਇੰਨੀ ਗਰਮੀ, ਇੰਨੀ ਗਰਮੀ ਕਿ ਮੱਤਲਬ ਪਸੀਨੇ ਨਿਕਲ ਰਹੇ ਸੀ ਗਰਮੀਂ ਨਾਲ, ਇੰਨੀ ਜ਼ਿਆਦਾ ਗਰਮੀਂ ਲੱਗ ਰਹੀ ਸੀ।
ਹਾਂਜੀ -ਹਾਂਜੀ, ਨਹੀਂ ਗਰਮੀ ਤਾਂ ਬਹੁ ਜ਼ਿਆਦਾ ਹੋ ਗਈ।
ਹਾਂਜੀ, ਦੇਖੋ ਹਰ ਰੁੱਤ ਦਾ ਆਪਣਾ- ਆਪਣਾ ਹੀ ਹੈਗਾ, ਸਰਦੀ ਐ, ਗਰਮੀ ਐ। ਪੱਤਝੜ ਐ, ਹਰ ਤਰ੍ਹਾਂ ਦਾ ਮਤਲਬ ਮੌਸਮ ਐ ਹਨਾ।
ਇਹ ਤਾਂ ਹੈ, ਉਹ ਮੌਸਮ ਦੇ ਹਿਸਾਬ ਨਾਲ ਹੀ ਐ, ਹਰ ਤਰ੍ਹਾਂ ਦੀ ਰੁੱਤ ਆਂਦੀ ਐ।
ਹਰ ਤਰਾਂ ਦੀ ਰੁੱਤ ਆਂਦੀ, ਸਹੀ ਗੱਲ ਐ, ਹਰ ਰੁੱਤ ਆਪਣੀ ਆਪ ਆਪਣੀ ਆ ਬਸੰਤ ਵਿੱਚ ਅਲੱਗ ਰੁੱਤ ਐ, ਮੌਸਮ ਹੀ ਅਲੱਗ ਹੁੰਦਾ। ਸਰਦੀਆਂ ਦਾ ਅਲੱਗ ਮੌਸਮ ਐ, ਗਰਮੀਆਂ ਦਾ ਅਲੱਗ ਮੌਸਮ ਐ, ਤੇ ਜਿਹੜਾ ਫਿਰ ਉਹ ਆਂਦਾ ਪੱਤਝੜ ਦਾ ਮੌਸਮ ਆਂਦਾ, ਉਹ ਵਧੀਆ ਮੌਸਮ ਐ।
ਹਾਂਜੀ -ਹਾਂਜੀ, ਪਰ ਮਾਰਚ, ਜੂਨ ਦੀ ਗਰਮੀ ਬਹੁਤ ਜ਼ਿਆਦਾ ਹੁੰਦੀ ਐ, ਜੂਨ, ਜੁਲਾਈ ਦੀ। ਬਹੁਤ ਜ਼ਿਆਦਾ ਤਿੰਨ
ਗਰਮੀ ਹੁੰਦੀ ਸੀ, ਸਟਾਟਿੰਗ ਹੁੰਦੀ ਸੀ ਜਾ ਕੇ ਮਈ ਦੇ ਵਿੱਚ। ਮਈ ਦੇ ਵਿੱਚ ਸਟਾਰਟ ਹੁੰਦੀ ਸੀ ਗਰਮੀ, ਤੇ ਹੁਣ ਦੇਖੋ ਕਿ ਮੈਂ ਕਹਿੰਦੀ ਫਰਵਰੀ ਦਾ ਮਹੀਨਾ ਨਿਕਲਣ ਦੇਰੀ ਹੁੰਦੀ ਐ, ਐਂਡ ਉਹ ਫਰਵਰੀ ਜਿਹੜੀ ਐ ਮਾਰਚ ਵਿੱਚ ਗਰਮੀ ਆਣੀ ਸ਼ੁਰੂ ਹੋ ਜਾਣੀ। ਇੰਨੀ ਜਲਦੀ ਗਰਮੀ ਵਿਚ ਮੈ ਹੁਣ ਸ਼ੁਰੂ ਹੋ
ਇੰਨੀ ਗਰਮੀ ਹੁੰਦੀ ਹੈ ਕਿ ਇੰਨੀ ਮਤਲਬ ਘਬਰਾਹਟ ਹੋਈ ਏ ਦੀ। ਪੱਖੇ ਥੱਲੇ ਨਹੀਂ ਬੈਠਾ ਜਾਏਗਾ, ਬਸ ਤੇ ਇਹੀ ਸਭ ਕੁਛ ਇਹੀ ਹੋਏਗਾ, ਕਿ ਹਾਂ ਯਾਰ ਥੋੜਾ ਮੌਸਮ
ਪਤਾ ਕੀ ਐ। ਵਧਦੀ ਹੋਈ ਜਨ ਸੰਖਿਆ ਕਰਕੇ ਨਾ ਵਧੀ ਹੋਈ ਜਨ ਸੰਖਿਆ ਅੱਜ ਕੱਲ੍ਹ ਘਰ ਘਰ ਦੇ ਵਿੱਚ ਏਸੀ ਲੱਗ ਰਹੇ ਨੇ, ਉਹ ਬ ਜਿਹਦੇ ਕਰਕੇ ਪਾਂ ਗਲੋਬਲ ਵਾਰਮਿੰਗ ਇੰਨੀ ਜ਼ਿਆਦਾ ਹੋ ਗਈ ਐ, ਕਿ ਜਿਹੜੇ ਗਲੇਸ਼ੀਅਰ ਸੀ ਨਾ ਪਿਘਲਣੇ ਸ਼ੁਰੂ ਹੋ ਗਏ ਨੇ। ਇੰਨੀ ਜ਼ਿਆਦਾ ਦੇਖੋ, ਹੁਣ ਦੇਖੋ ਤੁਸੀਂ ਪਹਾੜਾਂ ਤੇ ਵੀ ਜਾਓ ਨਾ ਪਹਿਲੇ ਲੋਕੀ ਪਹਾੜਾਂ ਤੇ ਘੁੰਮਣ ਜਾਂਦੇ ਸੀ। ਤੇ ਕਹਿੰਦੇ ਸੀ ਕਿ ਥੋੜੀ ਸਾਨੂੰ ਰਾਹਤ ਮਿਲਲੇਗੀ ਗਰਮੀ ਤੋਂ। ਉੱਥੇ ਜਾ ਕੇ ਥੋੜਾ ਟਾਈਮ ਸਪੈਂਡ ਕਰਨ ਨੂੰ ਉਹ ਕਹਿੰਦੇ, ਕਿ ਉੱਥੇ ਜਾਓ ਤਾਂ ਮੌਸਮ ਇੱਕੋ ਜਿਹਾ ਹੁੰਦਾ। ਗਰਮੀ ਵਾਲਾ ਮੌਸਮ ਹੁੰਦਾ ਸੀ, ਜਿਵੇਂ ਅੱਠ ਮੌਸਮ ਹੁੰਦੇ ਸੀ, ਉਹ ਮੌਸਮ ਅਸਲੀ ਹੁੰਦਾ ਸੀ।
ਹਾਂ ਮੌਸਮ ਦਾ ਫਰਕ ਹੈ ਨਾ, ਇੰਨੀ ਤਪਸ਼ ਇੰਨੀ ਤਪ ਕੁਛ ਹੁੰਦੀ ਹੈ ਕੋਈ ਹਿਸਾਬ ਨੀ ਬਾਹਰ ਦੇਖਿਆ ਤੱਕ ਨਹੀਂ ਜਾਂਦਾ
ਹਾਂਜੀ ਹਾਂਜੀ।
ਇੰਨੀ ਲੂ ਗਰਮ ਹਵਾ ਚਲਦੀ ਹੈ ਕੋਈ ਹਿਸਾਬ ਨੀ,
ਬਿਲਕੁਲ।
ਹਾਂਜੀ ਇਥੇ ਮਤਲਬ ਕੋਟਨ ਕੱਪੜੇ ਵੀ ਪਾਓ ਤੇ ਥੋੜਾ ਜਿਹਾ ਠੰਡਾ ਠੰਡਾ ਲੱਗੇਗਾ ਨਹੀਂ ਤੇ ਕਿਸੇ ਟਾਈਮ ਨੂੰ ਬਹੁਤ ਜਿਆਦਾ ਗਰਮੀ ਲੱਗੀ। ਜੇ ਬਹੁਤ ਜਿਆਦਾ ਟਾਈਮ ਪ੍ਰਿਚਰ ਵੱਧ ਜਾਂਦਾ ਸੀ ਵੈਸੇ ਤੇ ਚਲੋ ਸਭ ਵਧੀਆ ਬੈਸਟ ਤੇ ਸੂਤੀ ਕੱਪੜੇ ਹੁੰਦੇ ਆ ਕੋਟਨ ਦੇ ਪਰ ਫੇਰ ਵੀ ਜਦੋਂ ਜਿਆਦਾ ਗਰਮੀ ਹੋ ਜੇ ਜਿਆਦਾ ਠੰਡੀਆਂ ਗਰਮ ਲੂ ਪਵੇ ਫੇਰ ਤੇ ਉਹ ਵੀ ਨੀ ਬਿਲਕੁਲ ਨਹੀ ਪੈਂਦੇ ਤੇ ਬਸ ਕਹੇ ਕਿ ਠੰਡੇ ਠੰਡੇ ਲੂਜ ਲੂਜ ਕੱਪੜੇ ਹੋਣ ਤੇ ਉਹੀ ਬੱਸ ਪਾਈਏ
ਉਹੀ ਹੈ ਨਾ ਬਸ ਨਾ ਅੱਜ ਜ਼ਿਆਦਾ ਗਰਮੀ ਦੇ ਕਾਰਨ ਹੀ ਆਈ ਹੈ ਬਾਕੀ ਰੱਦੀ ਹੋਈ ਜਨਸੰਖਿਆ ਹੈ ਅੱਜ ਕੱਲ੍ਹ ਘਰ ਕਰ ਕਾਰਾਂ ਦੀ ਵਿੱਚ ਚੀਜ਼ ਸੀ ਮਤਲਬ ਕਿੱਥੇ ਵੀ ਜਾ ਇਸ ਚੀਜ਼ਾਂ ਦਾ ਯਾਦ ਇਸਤੇਮਾਲ ਕਰ ਰਹੇ ਨੇ ਜ਼ਿਆਦਾ ਇਸਤੇਮਾਲ ਕਰ ਨਾ ਗਰਮੀ ਵਧਦੀ ਜਾ ਰਹੀ ਹੈ ਬਾਹਰ ਟੈਂਪਰੇਚਰ ਵਧੀਆ ਜਾ ਰਿਹਾ ਹੁਣ ਦੇਖੋ ਤੁਸੀਂ ਸਾਡੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਉਹ ਕਹਿੰਦੇ ਹੁੰਦੇ ਸੀ ਸਾਹਮਣੇ ਦਰਖਤ ਲੱਗੇ ਹ ਸੀ ਨਾ ਬਾਹਰ ਛੱਤਾਂ ਚ ਸੋਚਦੇ ਹੁੰਦੇ ਸੀ ਅੱਜ ਕੱਲ ਤਾਂ ਅਸੀਂ ਸੋਚ ਸਕਦੇ ਛੱਤ ਦੇ ਉੱਪਰ ਸੋ ਹੀ ਨਹੀਂ ਸਕਦੇ ਕਿਉਂਕਿ ਕੀ ਨਹੀਂ ਹੈਗਾ ਸੀ ਤੇ ਕੁਦਰਤ ਇੰਨੀ ਹਵਾ ਸੀ ਇਹਨਾਂ ਦੇ ਪੇੜ ਹੈਗੀ ਸੀ ਅੱਜ ਕੱਲ ਪੇੜਾ ਵੀ ਕਟਾਈ ਹੋਈ ਹੋਈ ਹੈ ਜਿਹਦੇ ਕਾਰਨ ਐਨੀ ਵਧਦੀ ਜਾ ਰਹੀ
ਬਹੁਤ ਜਿਆਦਾ ਗਰਮੀ ਵੱਧਦੀ ਜਾ ਰਹੀ ਹੈ ਜੇ ਮੀਂਹ ਪੈਂਦਾ ਹੈ ਤ ਮੀਂਹ ਨਾ ਵੀ ਬੜਾ ਜਿਆਦਾ ਹੁਮਸ ਹੋ ਜਾਂਦਾ ਹੈ
ਹਾਂਜੀ ਹਾਂਜੀ
ਤੇ ਮਤਲਬ ਬਹੁਤ ਜ਼ਿਆਦਾ ਗਰਮੀ ਲੱਗਦੀ
ਹਾਂ ਤਾਂ ਹੀ ਲੋਕਾਂ ਨੂੰ ਕਹਿੰਦੇ ਆ ਕਿ ਨਾ ਤੁਸੀਂ ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਓ ਪੇੜ ਲਗਾਓ ਜਿਹਦੇ ਕਾਰਨ ਮਤਲਬ ਵਾਵਾਂ ਤੁਹ ਖਤਮ ਹੋ ਗਈ ਕਟਾਈਆਂ ਹੋ ਗਈਆਂ ਮਤਲਬ
ਹਾਂ ਪਹਿਲਾਂ ਚਲੋ ਇਹ ਸੀ ਕਿ ਮੀਂਹ ਪੈਂਦਾ ਸੀ ਤੇ ਸਾਰਾ ਕੁਝ ਹਰਾ ਭਰਾ ਸਭ ਕੁਝ ਵਧੀਆ ਨਜ਼ਰ ਆਉਂਦਾ ਸੀ ਫੇਰ ਮਤਲਬ ਕਿ ਉਹ ਨਿਊ ਬੜਾ ਵਧੀਆ ਲੱਗਦਾ ਸੀ।
ਹਾਂਜੀ ਹਾਂਜੀ
ਤੇ ਬਿਲਕੁਲ ਘੱਟ ਗਏ ਨੇ ਪੇੜ ਵੀ ਬਹੁਤ ਜਿਆਦਾ
ਇਹਨਾਂ ਦੀ ਕਟਾਈ ਹੋ
ਚਲੋ ਮੀਂਹ ਪੈਂਦਾ ਕਿਸਾਨ ਚਲੋ ਖੁਸ਼ ਹੁੰਦੇ ਨੇ ਹਾਂਜੀ ਫਸਲਾਂ ਬੀਜਦੇ ਨੇ ਹਾਂਜੀ ਚਲੋ ਉਹਨਾਂ ਲਈ ਤੇ ਵਧੀਆ ਹੈਗਾ ਕਿ ਚਲੋ ਮਈ ਪੈਂਦਾ ਪਰ ਆਮ ਦੇਖੇ ਜਾਵੇ ਤੇ ਥੋੜਾ ਥੋੜਾ ਨਹੀਂ ਪੈਂਦਾ ਉਹਦੇ ਕੋਲ ਹੋਰ
ਓ ਹੋਰ ਹੁੰਮਸ ਹੋਣ ਲਗ ਜਾ਼ਦੀ ਨਾ, ਸਾਡੇ ਲੋਕਾਂ ਲਈ ਉਹ ਹੁੰਮਸ ਬਣ ਜਾਂਦਾ ਪਰ ਜਿਹਨਾਂ ਦੀ ਫਸਲਾਂ ਵਗੈਰਾ ਨਾ ਉਹਨਾਂ ਦੀ ਜ਼ਿਆਦਾ
ਉਹਨਾਂ ਲਈ ਤੇਖ ਹਾਂ ਉਹ ਤੇ ਚਲੋ ਖੁਸ਼ ਹੁੰਦੇ ਹੋ ਚਲੋ ਉਹ ਨਾਲ ਉਹ ਵੀ ਬਿਲਕੁਲ ਸਹੀ ਗੱਲ ਹੈ ਚਲੋ ਵਧੀਆ ਹੈ ਕਿ ਚਲੋ ਵੀ ਖੁਸ਼ ਹੁੰਦੇ ਨੇ ਪਰ ਜਦੋਂ ਜਿਆਦਾ ਗਰਮੀ ਹੋਜ ਚਲੋ ਠੰਡੀ ਆਵਾਜ਼ ਚਲੀ ਜਿਆਦਾ ਬੈਸਟ
ਹਾਂਜੀ ਹਾਂਜੀ ਹਾਂ ਹੁਣ ਜਿਵੇਂ ਦੇਖੋ ਹੁਣ ਤੇ ਮੌਸਮ ਥੋੜਾ ਸ ਠੀਕ ਹ ਚਲੋ ਜਿਹੜਾ ਅਗਸਤ ਦਾ ਮਹੀਨਾ ਆਉਂਦਾ ਮੈਂ ਦੇ ਵਿੱਚ ਦੇਖੋ ਪੱਖੇ ਦੀ ਹਵਾ ਵੀ ਸਾਨੂੰ ਗਰਮ ਮਹਿਸੂਸ ਹੁੰਦੀ ਐ। ਇੰਨਾ ਮਤਲਬ, ਕੱਪੜੇ ਇੰਨੇ ਛੁੱਟਦੇ ਨੇ। ਕੋਈ ਵੀ ਚੀਜ਼ ਅੱਛੀ ਨਹੀਂ ਲੱਗਦੀ ਇਹਦੇ ਵਿੱਚ ਸਾਨੂੰ। ਇੰਨੀ ਗਰਮੀ, ਇੰਨੀ ਤਪਛ ਔਰ ਚੁਬਣ ਵਾਲੀ ਗਰਮੀ ਹੁੰਦੀ ਆ ਦੇ
ਹਾਂ, ਚਿਪਚਿਪਾ ਮੌਸ ਚਿਪਾਚਿਪਾ ਮੋਸਾ, ਹਾਂ। ਚਿਪ ਚਿਪ ਕਰਦਾ ਐ ਕੁਛ ਫੇਰ, ਕੋਈ ਕੰਮ ਕਰਨ ਨੂੰ ਦਿਲ ਨੀ ਕਰਦਾ। ਰਸੋਈ ਚ ਨੀ ਜਾਣ ਨੂੰ ਦਿਲ ਕਰਦਾ।
ਸਈ ਗੱਲ ਐ ਬਿਲਕੁਲ। ਵੇਖੋ ਦੇਖੋ ਔਰਤਾਂ ਨੇ ਤੇ ਕੰਮ ਈ ਜਾਦਾ ਰਸੋਈ ਵਿੱਚ ਕਰਨਾ ਹੁੰ ਦਾ ਐ। ਓਹਨਾ ਕੋਲੋ ਕੰਮ ਨੀ ਹੁੰਦਾ ਇੰਨਾ ਮਤਲਬ ਕਿ ਕੱਪੜੇ ਮਤਲਬ ਪੂਰੇ ਗਿੱਲੇ ਹੋ ਜਾਂਦੇ, ਏਸ ਤਰਾਂ ਲੱਗਦਾ ਕਿ ਜਿਵੇਂ ਕੋਈ ਬੰਧਨ ਹਾਂ ਕੀ ਆਇਆ ਹੁੰਦਾ। ਇਸ ਤਰਾਂ ਗਰਮੀ ਨਾਲ ਇਸ ਤਰਾਂ ਗਰਮੀ ਲਗਦੀ ਐ ਹਾਂ।
ਹਾਂਜੀ। ਉਹੀ ਨਾ, ਅੱਗੋਂ ਹੁਣ ਮੌਸਮ ਚੇਂਜ ਹੋਏਗਾ ਅਕਤੂਬਰ ਨਵੰਬਰ ਵਿੱ ਚ, ਚਲੋ ਮੌਸਮ ਥੋੜਾ
ਨਵੰਬਰ ਚ ਜਾ ਕੇ, ਨਵੰਬਰ ਐਂਡ ਵਿੱਚ ਜਾ ਕੇ ਥੋੜਾ ਫਰਕ ਪੈਂਦਾ ਵੈ, ਥੋੜਾ ਮੌਸ ਮ ਸਹੀ ਹੁੰਦਾ, ਥੋੜਾ ਜਿਹਾ ਮਤਲਬ, ਐ ਕੀ ਹਲਕੀ ਹਲਕਾ ਮੌਸਮ ਦੀ ਬਦਲਾਵ ਆਂਦਾ ਵੈਆ ਐ, ਬਟ ਜਿਆਦਾ ਗਰਮੀ ਬੜੀ ਹੁੰਦੀ, ਓ ਨੀ ਲੱਗਦੀ ਓਦੇ ਵਿੱਚ।
ਚਲੋ ਉਸ ਟਮ-ਅ ਪਤਝੜ ਦਾ ਮੌਸਮ ਆ ਜਾਂਦਾ ਵੈ। ਥੋੜਾ ਜਿਆ ਸਰਦੀ ਸਰਦੀ, ਠੰਡੀ ਠੰਡਾ। ਹਾਂਜੀ ਪਤ ਪੱਤੇ ਪੁੱਤੇ ਚੜਨ ਲੱਗ ਪੈਂਦੇ ਆ। ਮਤ-ਥੋੜਾ, ਵੀ ਥੋੜੀ ਸਰ ਗਰਮੀ ਤੋਂ ਥੋੜੀ ਰਾਹਤ‌ ਮਿਲਦੀ।
ਉਹ ਫਰਵਰੀ ਮਾਰਚ ਵਿੱਚ ਮਹੀਨਾ ਹੁੰਦਾ, ਬੋਲੋ ਜਿਆਦਾ ਨਾ ਉਹ ਵਾਲਾ ਮੀਨਾ, ਹਾਂਜੀ। ਤੇ ਨਵੰਬਰ ਦਸੰਬਰ ਵੀ ਸਰਦੀ ਰੁੱਤ ਆਣੀ ਸ਼ੁਰੂ ਹੋ ਜਾਂਦੀ ਐ ਬਸ ਓਦੋਂ ਤੋਂ
ਚਲੋ ਐਹ ਐ ਕੀ ਅਕਤੂਬਰ ਨਵੰਬਰ ਦਾ ਮਹੀਨਾ ਏਦਾਂ ਐ, ਵੀ ਨਾ ਜਾਦਾ ਗਰਮ ਹੁੰਦੈ, ਨਾ ਜਿਆਦਾ ਠੰਡਾ ਹੁੰ
ਹਮ ਸਭ ਤੋਂ ਬੈਸਟ ਮੌਸਮ ਨਾ ਨਵੰਬਰ ਵਾਲਾ ਹੋਂਦਾ ਐ। ਬੈਸਟ ਮੌਸਮ ਨਵੰਬਰ ਵਾਲਾ ਹੋਂਦਾ ਐ। ਪਰ ਜਿਹੜੇ ਲੋਕੀ ਟੂਰੀਸ ਵਾਲੇ ਹੋਂਦੇ ਨਾ, ਓ ਜਾਦਾ ਲੋਕੀ ਪ੍ਰੈਫਰ ਕਰਦੇ ਐ, ਅਕਤੂਬਰ ਦੇ ਵਿੱਚ ਘੁੰਮਣਾ। ਕਹਿੰਦੇ ਕਿ ਅਕਤੂਬਰ ਦਾ ਮੀਨਾ, ਸਭ ਤੋਂ ਬੈਸਟ ਹੁੰਦਾ। ਇਹਦੇ ਵਿੱਚ ਬੰਦੇ ਨਾ ਨਾ ਜਾਦਾ ਸਰਦੀ ਨਾ ਮੋ ਹੀ ਗਰਮੀ। ਐਦੇ ਵਿੱਚ ਲੋਕੀ ਆਪਣਾ ਘਰੋਂ ਨਿਕਲਦੇ ਨੇ। ਕਈ ਲੋਕੀਂ ਆਪਣਾ ਘੁੰਮਣ ਫਿਰਨ ਜਾਂ ਦੇ ਆ ਅਕਤੂਬਰ ਜਿਆਦਾਤਰ ਨਾ ਫੋਰਨਾ ਦੇ ਲੋਕੀ ਜ਼ਿਆਦਾ ਘੁੰਮਣ ਫਿਰਨ ਦੇ ਨੇ ਬੜਾ ਬੈਸਟ ਲੱਗਾ
ਹਾਂਜੀ ਹਾਂਜੀ। ਏ ਤਾਂ ਹੈ, ਅੱਗੋਂ ਚਲੋ ਸਰ
ਹਣ ਹਰ ਰੁੱਤ ਦੀ ਅਲੱਗ ਅਲੱਗ ਐ। ਦੇਖੋ ਸਰਦੀਆਂ ਚ ਅਲੱਗ ਐ, ਗਰਮੀ ਪਰ ਸਭ ਤੋਂ ਬੈਸਟ ਸਰਦੀ ਈ ਕੱਪੜੇ ਪਾਣ ਦਾ ਈ ਮਜ਼ਾ ਆਂਦਾ ਐ। ਹਨਾ ਖਾਣ ਪੀਣ ਦਾ ਵੀ ਮਜ਼ਾ ਆਂਦਾ ਐ ਵੀ, ਚ ਮਤਲਬ ਕਿ ਡਾਇਟ ਇਨਸਾਨ ਦੇ ਵਿੱਚ ਵੱਧ ਜਾਂਦੀ ਐ, ਜਦੋਂ ਦਸੰਬਰ ਮੀ ਨਾ ਜਾ ਸਰਦੀ ਆਲਾ ਮੀਨਾ ਹਨਾ, ਇਹਦੇ ਵਿੱਚ ਖਾਣ ਨੂੰ ਹਰ ਚੀਜ਼ ਕਰਦਾ ਐ, ਹਰ ਚੀਜ਼ ਖਾ ਸਕਦੈ ਬੰਦਾ ਤੇ ਗਰਮੀਆਂ ਦੇ ਵਿੱਚ ਤਾਂ ਦੇਖੋ ਓ ਵੀ ਭੁੱਖ ਵੀ ਨੀ ਲੱਗਦੀ ਜਾਦਾ, ਘੱਟ, ਗਰਮੀ ਕਰਕੇ ਰੋਟੀ ਖਾਂਣ ਨੂੰ ਵੀ ਜੀ ਨੀ, ਪਾਣੀ ਪਾਣੀ ਪਾਣੀ ਬਸ।
ਪਾਣੀ ਪਾਣੀ। ਬਸ ਬਸ, ਇਹੋ ਈ ਐ। ਚਲੋ ਦਸੰਬਰ ਫਰਵਰੀ ਚ ਜਦ ਸਰਦੀ ਦੀ ਰੁੱਤ ਹੁੰਦੀ ਐ ਚਲੋ ਸਰਦੀ ਵਿੱਚ ਮਤਲਬ ਰਾਤਾਂ ਲੰਬੀਆਂ ਓ
ਹਾਂਜੀ ਹਾਂਜੀ ਰਾਤਾਂ ਲੰਬੀਆਂ, ਦਿਨ ਛੋਟੇ ਹੋ ਹੋਂਦੇ ਨਾ, ਦਿਨ ਛੋਟੇ ਹੋ ਜਾਂਦੇ ਨੇ। ਤੇ ਜਿਵੇਂ ਹੁਣ ਤੁਸੀਂ ਸਵੇਰੇ ਉੱਠੋ ਨੇਰੇ ਵਿੱਚ ਛੇ ਵਜੇ-ਪੰਜ-ਚਾਰ ਵਜੇ ਸਾਢੇ ਚਾਰ ਪੰਜ ਵਜੇ ਉਠੋਗੇ ਨਾ ਪੂਰਾ ਦਿਨ ਚੜਿਆ ਹੁੰਦਾ, ਪੂਰਾ ਦਿਨ ਚੜਿਆ ਹੁੰਦਾ। ਓ ਈ ਅਗਰ ਸਰਦੀ ਹੋਵੇ ਨਾ, ਰਾਤ ਪਈ ਹੁੰਦੀ।
ਰਾਤ ਬਿਲਕੁਲ ਬਿਲਕੁਲ। ਗਰਮੀਆਂ ਚ ਤੇ
ਜਾ ਕੇ ਦਿਨ ਚੜਦਾ ਸਬਜ਼ੀਆਂ
ਹਾਂ ਤੇ ਸਰਗਰਮੀਆਂ ਚ ਤੇ ਪੰਜ ਛੇ ਸਾਢੇ
ਸਾਢੇ ਚਾਰ ਪੰਜ ਵਜੇ ਹਾਂ ਸਾਢੇ ਚਾਰ ਵਜੇ ਮਤਲਬ ਪੂਰਾ ਨਿਕਲ ਜਾਂਦਾ ਪੂਰਾ ਦਿਲ ਸ਼ੁਰ ਪਰ ਦੇਖਿਆ ਜਾਏ ਤੇ ਸਰਦੀ ਬੈਸਟ ਹਈ ਹੈ ਬਹੁਤ ਅੱਛੀ ਸਰਦੀ ਹੈ ਹਾਂ ਉਹ
ਖਲੋਤਾ ਜਾਂਦਾ ਹੈ ਖਾਧਾ ਪੀਤਾ ਜਾਂਦਾ ਹੈ
ਮਤਲਬ ਕੀ ਕੋਈ ਦੇਖੋ ਕੋਈ ਰਿਸ਼ਤੇਦਾਰ ਕੀ ਆਣੇ ਆਉਣ ਉਸਨੇ ਵਿਆਹ ਕਰਨਾ ਹੋਵੇ ਤਾਂ ਸਰਦੀ ਬੈਸਟ ਰੁੰਦੀ
ਹਾਂਜੀ ਹਾਂਜੀ ਇਹ ਤਾਂ ਹੈ ਚਲੋ ਮੈਂ ਠੰਡੀਆਂ ਹਵਾਵਾਂ ਚੱਲਣਾ ਪੈਂਦੀਆਂ ਧੂੰਦਾਂ ਧੁੰਦਾਂ ਪੈਣ ਲੱਗ ਪੈਂਦੀਆਂ ਹਾਂਜੀ ਲੋ ਗਰਮ ਕੱਪੜੇ ਪਾਓ ਕੰਬਲ ਹਾਂਜੀ ਚਲੋ ਅ ਸਰਦੀ ਗਰ ਸਰਦੀਆਂ ਚ ਚਲੋ ਡਿਸ਼ਾਂ ਵੀ ਬੜੀਆਂ ਅਲੱਗ ਅਲੱਗ ਵਧੀਆ ਵਧੀਆ ਵਧੀਆ ਹੁੰਦੀਆਂ ਹੈ ਵੀ ਸਾਗ ਖਾਓ ਗਾਜਰ
ਮੇਥੀ ਆਲੂ ਖਾਂਦੇ ਇਹ ਚੀਜ਼ਾਂ ਬੜੀ ਅੱਛੀਆਂ ਲੱਗਦੀਆਂ ਖਾਣੀ ਹਨਾ
ਹਾਂਜੀ ਹਾਂਜੀ ਇਹ ਤਾਂ ਗਰਮੀ ਚ ਕੁ ਕੁਛ ਨਹੀਂ ਪਤਾ ਲੱਗਦਾ ਗਰਮੀ 'ਚ ਪਾਣੀ ਪੀ ਜਾਓ ਬਸ
ਚਲੋ ਜੀ ਬੜਾ ਅੱਛਾ ਲੱਗਾ ਤੁਡ ਸਤਿ ਸ਼੍ਰੀ ਅਕਾਲ
ਮਨ ਸਤਿ ਸ਼੍ਰੀ ਅਕਾਲ